ਜੰਮੂ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ ਏ ਤੁਸੀਂ
ਵਧੀਆ ਤੁਸੀਂ ਦੱਸੋ
ਅਸੀਂ ਵਧੀਆ ਜੀ ਹੋਰ ਕੀ ਕਰ ਰਹੇ ਸੀ
ਕੁਛ ਨਹੀਂ ਜੀ ਮੈਂ ਬਸ ਪੜ੍ਹਾਈ ਕਰ ਰਹੀ ਸੀ ਹੁਣ ਫਰੀ ਹੋਈ ਹਾਂ
ਅੱਛਾ ਜੀ ਅੱਛਾ ਚਲੋ ਵਧੀਆ ਹੈਗਾ ਘਰੇ ਸਾਰੇ ਵਧੀਆ ਜੀ
ਹਾਂਜੀ ਸਾਰੇ ਵਧੀਆ ਤੁਸੀਂ ਆਪਣੇ ਦੱਸੋ
ਹੈਲੋ
ਹਾਂਜੀ ਮੈਮ ਹਾਂਜੀ
ਘਣੇ ਸਾਰੇ ਵਧੀਆ ਜੀ
ਹਾਂਜੀ ਸਾਰੇ ਵਧੀਆ
ਚਲੋ ਵਧੀਆ ਹੈਗਾ ਤੇ ਮੈ ਅੱਜ ਆਪਾਂ ਗੱਲ ਕਰਾਂਗੇ ਫਲਾਂ ਦੇ ਟੋਪਿਕ ਬਾਰੇ
ਹਾਂਜੀ ਮੈਮ
ਜਿਹੜੇ ਫਲ ਨੇ ਸਾਡੇ ਲਈ ਦੇਖੋ ਬਹੁਤ ਜ਼ਰੂਰੀ ਨੇਗੇ ਜੋ ਕਿ ਕੁਦਰਤ ਦਾ ਇੱਕ ਤੋਹਫ਼ਾ ਨੇ ਆਪਣੇ ਲਈ ਜਿਹੜੇ ਕਿ ਆਪਣੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਨੇਗੇ
ਹਾਂਜੀ
ਦੇਖੋ ਫਲ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ ਖੱਟੇ ਫਲ ਹੁੰਦੇ ਨੇ ਇੱਕ ਗੁਦੇਦਾਰ ਫਲ ਹੁੰਦੇ ਨੇ ਹਨਾ ਇੱਕ ਬੇਰੀਆਂ ਹੁੰਦੀਆਂ ਨੇ ਖੱਟੇ ਫਲਾਂ ਦੇ ਵਿੱਚ ਆ ਜਾਂਦੇ ਨੇ ਸੰਤਰਾ ਨਿੰਬੂ ਮੌਸਮੀ ਹਨਾ
ਹਮ
ਇਹਨਾਂ ਦੇ ਵਿੱਚ ਵਿਟਾਮਿਨ ਸੀ ਹੁੰਦਾ
ਅੱਛਾ
ਗੁਦੇਦਾਰ ਫਲ ਹੁੰਦੇ ਨੇ ਅੰਬ ਸੇਬ ਕੇਲਾ ਨਾਸਪਤੀ
ਠੀਕ ਹੈ
ਇੱਕ ਬੇਰੀਜ਼ ਹੁੰਦੀਆਂ ਨੇ ਬਲੂਬੇਰੀ ਰਸਪਰੀ ਅੰਗੂਰ ਹਨਾ
ਹਮ
ਇੱਕ ਹੁੰਦੇ ਨੇ ਤਰਬੂਜ਼ ਅਤੇ ਖਰਬੂਜੇ
ਠੀਕ ਹੈ।
ਜਿਨਾਂ ਦੇ ਵਿੱਚ ਦੇਖੋ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਜਿੱਦਾਂ ਆਪਾਂ ਕਹਿ ਦਿੰਦੇ ਤਰਬੂਜ਼ ਖਾਣਾ ਜਿਹੜਾ ਗਰਮੀਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਹੈਗਾ
ਹੂ,,,
ਸਾਲ ਕਿਉਂਕਿ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਨੇ ਜਿਹੜੇ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ
ਹਾਂਜੀ
ਆਪਾਂ ਜਿਵੇਂ ਕਹਿ ਦਿੰਦੇ ਹਾਂ ਫਲਾਂ ਦੇ ਵਿੱਚ ਦੇਖੋ ਵਿਟਾਮਿਨ ਏ ਸੀ ਸਾਰੇ ਹੁੰਦੇ ਨੇ ਹੈਗੇ
ਹੂ,,,
ਇਹਨਾਂ ਦੇ ਵਿੱਚ ਮੈਗਨੀਸ਼ ਵੀ ਹੁੰਦਾ ਪੋਟਾਸ਼ੀਅਮ ਵੀ ਹੁੰਦਾ ਹੈਗਾ
ਠੀਕ ਹੈ।
ਜਿਵੇਂ ਕਿ ਤੁਸੀਂ ਲਾ ਲੋ ਕਿ ਇਹ ਇਹਨਾ ਦੇ ਵਿਚ ਸਾਰੇ ਫਾਈਬਰਸ ਹੁੰਦੇ ਨੇ ਹੇਗੇ।
ਹੂੰ,,,
ਜਿਹੜੇ ਬਲੱਡ ਪ੍ਰੈਸ਼ਰ ਹੈ। ਇਹਨੂੰ ਵੀ ਕੰਟਰੋਲ ਰੱਖਦੇ ਨੇ- ਜਿਵੇਂ ਆਪਾਂ ਕਹਿ ਦਿੰਦੇ ਹਾਂ। ਕਿ ਸੇਬ ਹੈ। ਸੇਬ ਆਪਣੇ ਲਈ ਦੇਖੋ ਪੋਸ਼ਕ ਤੱਤਾਂ ਦਾ ਖਜਾਨਾ ਹੈਗਾ। ਜਿਵੇਂ ਇਕ ਕਹਾਵਤ ਵੀ ਹੈ। ਰੋਜ਼ ਇਕ ਸੇਬ ਖਾਓ ਅਤੇ ਡਾਕਟਰ ਤੋਂ ਦੂਰ ਰਹੋ-
ਹੂੰ- ਹੂੰ
ਸੇਬ ਹੈ। ਜਿਹੜਾ ਆਪਣੇ ਖੂਨ ਦੀ ਕਮੀ ਹੈ। ਉਹਨੂੰ ਪੂਰੀ ਕਰਦਾ ਹੈਗਾ।
ਹੂੰ,,,
ਕਿਉਂਕਿ ਡਾਕਟਰ ਕਹਿਦੇ ਨੇ ਵੀ ਰੋਜ਼ਾਨਾ ਇੱਕ ਸੇਵ ਹੈ। ਜਿਹੜਾ ਆਪਾਂ ਨੂੰ- ਰੋਜ਼ ਖਾਣਾ ਚਾਹੀਦਾ ਸਵੇਰੇ-
ਹਾਂਜੀ ਖਾਲੀ ਪੇਟ ਆ।
ਹਾਂਜੀ ਹਾਂ ਕਿਉਂਕਿ ਸੇਬ ਦੇ ਵਿਚ ਆਇਰਨ ਹੁੰਦਾ ਹੈਗਾ।
ਹੂੰ,,,
ਜਿਹੜੀ ਆਪਣੇ ਖੂਨ ਦੀ ਮਾਤਰਾ ਨੂੰ ਵਧਾਉਦਾ ਹੈਗਾ।
ਠੀਕ ਹੈ।
ਦੂਜਾ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਸੇਬ ਦੇ ਵਿਚ ਇਕ ਫਾਈਬਰ ਵੀ ਹੁੰਦਾ। ਤੇ ਐਂਟੀਆਕਸੀਡੈਂਟ ਹੁੰਦੇ ਨੇ ਗੇ।
ਠੀਕ ਹੈ।
ਜਿਹੜੇ ਆਪਣਾ ਕੈਸੋਲ- ਜਿਹਦੇ ਨਾਲ ਕਿ ਆਪਾ ਨੂੰ ਲਓ ਵੀ ਹਾਰਟ ਅਟੈਕ ਹੁੰਦਾ ਜਿਹੜਾ ਉਹ ਖਾਤਰ ਹੈ। ਉਹ ਬਹੁਤ ਘੱਟ ਜਾਂਦਾ ਹੈਗਾ।
ਹੂੰ,,,
ਦੂਜਾ ਆਪਾਂ ਕਹਿ ਸਕਦੇ ਹਾਂ ਵੀ ਜਿਵੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਵਧੀਆ ਹੁੰਦਾ ਹੈ। ਸੇਵ-
ਠੀਕ ਹੈ ਠੀਕ ਹੈ।
ਕਿਉਂਕਿ ਇਹ ਜਿਹੜਾ ਬਲੱਡ ਸ਼ੂਗਰ ਹੈ। ਉਹਨੂੰ ਘਟਾਉਂਦਾ ਹੈਗਾ।
ਹੂੰ,,,
ਵਧਾਉਣ ਦਾ ਨੀ ਹੈਗਾ ਮਤਲਬ ਕੇ-
ਠੀਕ-
ਦੂਸਰਾ ਤੁਸੀਂ ਲਾ ਲਓ ਕੇਲਾ ਕੇਲਾ ਆਪਾਂ ਕਹਿ ਦਿੰਦੇ ਵੀ- ਜਿਹੜਾ ਦੇਖੋ ਆਪਣੇ ਹਰ ਮੌਸਮ ਦੇ ਵਿਚ ਹੈਗਾ ਉਹ ਮਿਲਦਾ ਹੈਗਾ।
ਹਾਂਜੀ-
ਤੇ ਨਾਲੇ ਆਪਾ ਨੂੰ ਸੱਸ ਦਾ ਮਿਲਦਾ ਹੈ।
ਹੂੰ -
ਕੇਲਾ ਖਾਣ ਨਾਲ ਲਾ ਲਓ ਵੀ ਤੁਸੀ ਆਪਾ ਨੂੰ- ਐਨਰਜੀ ਉਦੋਂ ਹੀ ਮਿਲ ਜਾਦੀ ਹੈ।
ਹਾਂਜੀ।
ਕਿਉਕਿ ਸ਼ੂਗਰ ਵੀ ਹੁੰਦਾ ਦੇਖੋ ਹਨਾ। ਗਲੂਕੋਸ-
ਜਿਹੜੇ ਮਤਲਬ ਸ਼ੂਗਰ ਦੇ ਮਰੀਜ਼ ਹੁੰਦੇ ਨੇ ਉਹਨਾ ਲਈ ਵੈਸੇ ਨੁਕਸਾਨ ਦਾਇਕ ਵੀ ਹੁੰਦਾ ਹੈ। ਜ ਸ਼ੂ- ਅ ਸ਼ੂਗਰ ਜ਼ਿਆਦਾ ਹੁੰਦਾ।
ਹਾਂਜੀ। ਬਿਲਕੁਲ ਜੀ-
ਹੂੰ -
ਪਰ ਜਿਹੜੇ ਤੁਸੀ ਲਾ ਲਓ ਵੀ ਆਪਣੇ ਆ ਖੇਡਿਆਰੀ ਹੁੰਦੇ ਨੇ- ਇਹ ਵਰਕ ਆਊਟ ਕਰਦੇ ਨੇ ਦੇਖੋ ਹਨਾ।
ਹੂੰ -
ਉਹ ਕੀ ਕਰਦੇ ਨੇ, ਜੇਦਾ ਬਨਾਨਾ ਸ਼ੇਕ ਪੀਣਗੇ ਜਾਂ ਉਹ ਪਹਿਲਾਂ ਕੇਲੇ ਖਾਣਗੇ।
ਹਾਂਜੀ।
ਕਿਉਕਿ ਇਹਨਾਂ ਨਾਲ ਆਪਾ ਨੂੰ ਐਨਰਜੀ ਹੈ ਜਿਹੜੀ ਉਹ ਮਿਲ ਜਾਦੀ ਹੈ। ਸਰੀਰ ਦੇ- ਮਤਲਬ ਕਿ ਭੁੱਖ ਦੀ ਕਮੀ ਨਹੀ ਲਗਦੀ।
ਹੂੰ -
ਦੂਸਰੇ ਨੰਬਰ ਤੇ ਕੀ ਹੈਗਾ ਜੇੜਾ ਕਲੇ ਅ ਕਿਲ ਹੈਗਾ, ਔ ਬਲੱਡ ਪ੍ਰੇਸ਼ਰ ਨੂੰ ਕੰਟਰੋਲ ਕਰਦਾ।
ਹਾਂਜੀ।
ਕਿਉਂਕਿ ਉ ਚ' ਪੋਟਾਸ਼ੀਅਮ ਹੁੰਦਾ ਹੈਗਾ। ਜੇੜਾ ਸੋਡੀਅਮ ਹੁੰਦਾ ਓਹ ਇਦੇ ਵਿੱਚ ਹੁੰਦਾ ਹੀ ਨੀ ਹੈਗਾ।
ਠੀਕ ਹੈ।
ਕਿਉਂਕਿ ਆਪਾਂ ਸੋਡੀਅਮ ਨਾਲ ਕੈ ਦਣ ਦੇਖੋ ਬਲੱਡ ਪ੍ਰੈਸ਼ਰ ਹੈ ਜੇੜਾ ਓਹ ਵੱਧ ਹੈਗਾ।
ਹੂੰ
ਤੇ ਏਹ ਕੀ ਐ ਜੇੜਾ ਹਾਈ ਬਲੱਡ ਪ੍ਰੈਸ਼ਰ ਐ ਓਹਨੂੰ ਨੋਰਮਲ ਕਰਦਾ ਹੈਗਾ ਕੇਲਾ।
ਠੀਕ ਹੈ।
ਦੂਜਾ ਆਪਾਂ ਕੈ ਦਣੇ ਆ ਕਿ ਆਪਣੇ ਪੇਟ ਦੇ ਲਈ ਬਹੋਤ ਵਧੀਆ ਹੁੰਦਾ ਹੈਗਾ, ਹਨਾ।
ਹਾਂ।
ਤੇ ਆਪਾਂ ਇੱਕ ਇਹ ਵੀ ਸੁਣਿਆ
ਕਿਵੇਂ?
ਪੀਕੇ ਸਮੇਤ ਖਾਣਾ ਚਾਈਦਾ ਹੈਗਾ। ਧੋਕੇ। ਕੈੰਦੇ ਵੀ ਐਦੇ ਵੀ ਬੋਤ ਸਾਰੇ ਫਾਈਬਰ ਨੇ ਜੋ ਹੁੰਦ ਨੇ।
ਠੀਕ ਐ।
ਸਿਰੀ ਰਾਵਣ।
ਹੂ ਹੂ
ਰੈਡ ਕਲਰ ਦਾ ਕਿੱਥੇ ਹੈ?
ਕਿਉਂਕਿ ਇਨਾਂ ਦੇ ਵਿੱਚ, ਸਾਰੇ ਐਂਟੀਆਕਸੀਡੈਂਟਸ ਹੁੰਦੇ ਨੇਗੇ। ਤੇ ਓ ਸਪੀਡ ਦੇ, ਸਾਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਨੇ ਗੇ। ਰੋਟੀ ਵੀ ਆਪਾਂ ਕੈ ਸਕਦੇ ਹਾਂ, ਦੇਖੋ ਫਲ ਖਾਣ ਨਾਲ ਜੇੜੀਆਂ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਓ ਵੀ, ਬਹੁਤ ਘੱਟ ਹੋਈਆਂ ਨੇ ਗੀਆਂ। ਜਿਵੇਂ, ਹਾਈ ਬਲੱਡ ਪ੍ਰੈਸਰ, ਸਟੋਕ। ਕੈਂਸਰ ਦਾ ਖਾਤਰਾ ਐ ਜੇੜਾ ਓਹ ਘੱਟ ਜਾ ਹੈਗਾ।